ਹੋ ਸਤਿ ਸ੍ਰੀ ਅਕਾਲ ਜੀ।
ਹਾਂ।
ਕਿ ਹਾਲ ਐ ਜੀ?
ਬਸ ਵਧੀਆ, ਤੁਸੀ ਸੁਨਾਓ।
ਵਧੀਆ, ਤੁਸੀਂ ਸੁਨਾਓ।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
ਤੁਹਾਡਾ ਥੋਡਾ ਨੈਟਵਰਕ ਹਲਕਾ ਆ ਰਿਹਾ।
ਨਹੀਂ ਮੈਂ ਤੁਹਾਨੂੰ ਕੀ ਤੇ ਆ ਦੋ ਵਾਰੀ ਕੋਲ
ਹਾਂਜੀ-ਹਾਂਜੀ, ਮੈਂ, ਮੈਂ ਨਾ ਉੱਪਰ ਉਪਰ ਆ ਰਹੀ ਸੀ ਨਾ ਉਹ ਛੱਤ ਤੇ ਤਾਂ ਕਰਕੇ, ਹੋਰ, ਹੋਰ ਸੁਣਾਓ।
ਬਸ ਵਧੀਆ, ਹਾਂਜੀ ਵਧੀਆ-ਵਧੀਆ, ਹੋਰ ਗਰਮੀ ਹੈ?
ਬਹੁਤ ਜ਼ਿਆਦਾ।
ਹਾਂ ਗਰ ਜੰਮੂ।
ਅੱਛਾ ਜੰਮੂ ਰਹਿੰਦੇ ਹੋ। ਠੀਕ ਹੈ ਜੀ। ਹਾਂਜੀ। ਹੈਲੋ।
ਹੈਲੋ।
ਹਾਂਜੀ-ਹਾਂਜੀ।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
ਅਸੀਂ ਅਹ ਹਰਿਆਣੇ ਚ ਰਹਿੰਨੇ।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
ਹਾਂਜੀ। ਹੋਰ ਸੁਣਾਓ।
ਬਸ ਵਧੀਆ।
ਹੋਰ ਕੀ ਕਰਦੇ ਹੋ ਅੱਜ ਕੱਲ ਘਰ?
ਅੱਜ ਕਲ ਘਰ ਕੁਛ ਵੀ ਨੀ ਬਸ ਬੱਚੇ ਟੀ ਵੀ ਲੱਗੇ ਟੀ ਦੇਖਣ ਚ, ਮੋਬਾਇਲਾਂ ਦੇ ਵਿੱਚ।
ਹਾਂਜੀ ਹਾਂਜੀ ਹਾਂ ਛੁੱਟੀਆਂ ਬੱਚਿਆਂ ਨੂੰ ਵੀ ਛੁੱਟੀਆਂ ਪੈ ਗਿਐ ਨਾ।
ਹਾਂ ਛੁੱਟੀਆਂ ਤਾਂ ਪੈ ਗਈਐ ਪਰ ਟੀ ਵੀ ਜਾਦਾ ਦੇਖਣਾ ਵੀ ਤਾਂ ਅੱਖਾਂ ਵਾਸਤੇ ਖਰਾਬ ਹੈ ਨਾ ਫੋਨ ਜਾਦਾ ਦੇਖਣਾ ਅੱਖਾਂ ਆਸਤੇ ਖਰਾਬ ਹੈ ਹਮ। ਏਨੁ ਕਹੋ ਜਾਓ ਬਾਹਰ ਖੇਲਿ ਆਓ ਤਾਂ ਗਰਮੀ ਹੈ।
ਹਾਂਜੀ, ਬਾਹਰ ਅਹ ਧੁੱਪੇ ਵੀ ਨਿਕਲਿਆ ਨੀ ਨਾ ਜਾਂਦਾ ਬਹੁਤ ਜ਼ਿਆਦਾ ਧੁੱਪ ਹੂੰਦੀ ਏ।
ਐਈ ਬਸ। ਬਾਹਰੋਂ ਆਂਦੇ ਠੰਡਾ ਪਾਣੀ।
ਹਾਂਜੀ ਹਮ। ਹਾਂਜੀ ਹਾਂਜੀ। ਜੰਮੂ ਤੇ ਜੰਮੂ ਤੇ ਬੋ ਜਗ੍ਹਾ ਹੈਗੀਐ ਘੁੰਮਣ ਲਈ।
ਪਰ ਗਰਮੀ ਇਤਨੀ ਐ ਕੁਛ ਕਹਿਣ ਦੀ ਹੱਦ ਨੀ ਬੰਦਾ ਕਿੱਥੇ ਜਾਏ।
ਹਾਂਜੀ ਹਾਂ ਸ਼ਾਮ ਨੂੰ ਹੀ ਨਿਕਲਿਆ ਜਾਂਦੈ। ਕਿਤੇ ਘੁੰਮਣ ਜਾਓ ਤਾਂ ਸ਼ਾਮ ਨੂੰ ਹੀ ਜਾ ਸਕਦੈ ਬੰਦਾ। ਹਾਂਜੀ।
ਹਾਂਜੀ ਕੀ ਰਹਿ ਗਿਆ ਪਿੱਛੋਂ।
ਹਾਂਜੀ ਹਾਂਜੀ।
ਨੀਤੇ ਫਿਰ ਜਾਇਆ ਜਾਂਦਾ ਹੈ।
ਅਮ।
ਨੇੜੇ ਕੂਲਰ ਚੱਲ ਰਿਐ ਹਾਂਜੀ ਤੇ ਔਦੇ ਕਰਕੇ ਨਾ ਆਵਾਜ਼ ਕਟ ਕਟੀ ਜਾ ਰਹੀ ਹੈ
ਹਾਂਜੀ ਥੋੜੀ ਵ ਅ ਵਿੱਚ ਕੱਟ ਕੱਟ
ਹਾਂਜੀ ਔਹ ਕੂਲਰ ਚੱਲ ਰਿਆ ਸੀ ਨਾ ਔਹ ਬੱਚੇ ਨੇ ਚਲਾਇਆ ਸੀ। ਕੂਲਰ। ਹਾਂਜੀ, ਤੇ ਤਾਂ ਕਰਕੇ ਅਵਾਜ਼ ਕਟ ਕਟ ਕੇ ਆਰੀ ਸੀ।
ਹੋਰ ਦੱਸੋ? ਹੋਰ ਸਭ ਵਧੀਆ?
ਬਸ ਵਧੀਆ ਵਧੀਆ।
ਤੁਸੀਂ ਮੈਨੂੰ ਵੀ ਦੁਬਾਰਾ ਦੁਬਾਰਾ ਕਰੋਗੇ ਨਾ ਤੇ ਤੁਹਾਡੇ ਤੇ ਵੀ ਨਹੀਂ ਨਹੀਂ ਹਜੇ ਤੇ ਕਰੋ ਤੁਸੀਂ ਗੱਲ।
ਹਾਂਜੀ ਹਾਂਜੀ।
ਟ ਪੂਰੇ ਕਰਨੀ ਏ ਗੱਲ। ਦਸ ਮਿੰਟ ਤੋਂ ਬਾਅਦ ਤੁਸੀਂ ਤੁਸੀਂ ਮੈਨੂੰ ਕਰਨਾ ਫਿਰ ਮੈਂ ਚੁੱਕ ਲਾਂਗੀ,
ਹਾਂਜੀ-ਹਾਂਜੀ ਇਸ ਕਰਕੇ ਬਸ ਟੀ-ਵੀ, ਟੀ-ਵੀ ਬੱਚਿਆਂ ਨੂੰ ਘੱਟ ਦਿਖਾਣਾ ਚਾਹੀਦਾ ਆ ਡਾਕਟਰ ਕਹਿੰਦੇ ਆ ਪਰ ਬੱਚੇ ਟੀ-ਵੀ ਇਤਨਾ ਦੇਖਦੇ ਆ ਕੁਛ ਕਹਿਣ ਦੀ ਹੱਦ ਨੀ
ਹਾਂਜੀ ਬੱਚੇ-ਬੱਚੇ ਘਰ ਹੋਣਗੇ ਤੇ, ਟੀ-ਵੀ ਮੋਬਾਇਲ ਇਸ ਚ ਇਹ ਸਭ ਚੀਜ਼ਾਂ ਤੇ ਚਲਦੀਆਂ ਰਹਿੰ ਦੀਆ ਬੱਚੇ ਬੱਚਿਆਂ ਨੂੰ ਜਿੰਨਾ ਮਰਜੀ ਜਿੰਨਾ ਮਰਜੀ ਮ ਮਨਾ ਕਰੋ ਪਰ ਉਹ ਸੁ ਸੁਣਦੇ ਨੀ ਹੈਗੇ।
ਹਾਂਜੀ ਰੋਟੀ ਨੀ ਖਾਦੀ ਜਾਦੀ ਨਾ ਫਿਰ ਟੀ-ਵੀ ਤੋ ਬਿਨਾਂ
ਹਾਂਜੀ-ਹਾਂਜੀ ਅੱਜ-ਅੱਜ, ਕੱਲ ਬੱਚਿਆਂ ਨੂੰ ਇਹ ਹੇਬਿਟ ਹੋ ਗਈ ਹੈ, ਕਿ ਮਤਲਬ ਫੋਨ ਦੇਖਣਾ ਨਾਲ ਨਾਲ ਰੋਟੀ, ਖਾਣੀ ਹੈ ਪਹਿਲਾਂ ਸਾਡੇ ਟਾਈਮ ਚ ਤਿਆਰ ਹੋਜੇ,
ਸਾਡੇ ਟਾਈਮ ਚ ਕੁਛ ਨੀ ਸੀ ਨਾ ਬਹੁਤ ਕੁਛ ਇਝ ਹੋ ਗਿਆ।
ਹਾਂਜੀ,
ਇਸ ਕਰਕੇ,
ਹਾਂਜੀ-ਹਾਂਜੀ,
ਹੂੰ, ਅੱਜ ਕੱਲ ਬੱਚੇ ਵੀ ਇਤਨੇ ਤੇਜ਼, ਤੇਜ਼ ਤਾਂ ਗਾਣੇ ਸੁਣਨ ਲੱਗ ਗਏ। ਗੇ ਨੇ ਕਾਰਟੂਨ ਦੇਖਣ ਲੱਗ ਗਏ ਨੇ ਕੁਛ ਕਹਿਣ ਹਾਂ ਤੇ ਕਦੇ ਪਰ ਇਤਨੀ ਤੇਜ਼ ਆਵਾਜ਼ ਨੀ ਕਰਨੀ ਹੈ, ਜਿੱਥੇ ਬੱਚੇ ਆਵਾਜ਼ ਤੇਜ਼ ਕਰਕੇ ਸੁਣਦੇ ਹੈ, ਗਾਣੇ ਦੇਖਦੇ ਹੈ, ਕਾਰਟੂਨ ਦੇਖਦੇ ਹੈ।
ਹੂੰ ਹਾਂਜੀ,
ਉਹ ਹੁੰਦੀ ਹੈ ਪਰੇਸ਼ਾਨੀ ਹੁੰ ਦੀ ਹੈ, ਨਾ ਹਲਕੀ ਆਵਾਜ਼ ਤੇ ਬੱਚੇ ਸੁਣਨ
ਕੋਣ ਹੈਗਾ
ਘਰ ਮੰਮੀ ਐ, ਡੈਡੀ ਐ। ਮੇਰੀ ਕੁੜੀ ਹੈ, ਹਸਬੈਂਡ ਹੈ ਹਾਂਜੀ
ਅੱਛਾ-ਅੱਛਾ, ਠੀਕ ਹੈ ਜੀ ਮੈਂ ਜੰਮੂ ਮੇਨ ਜੰਮੂ ਚ ਰਹਿੰਦੇ ਔ ਤੁਸੀਂ ਅੱਛਾ-ਅੱਛਾ ਮੇਰੀ ਸਵੇਰੇ ਨੌ ਵਜੇ ਗਏ ਜੰਮੂ
ਹਾਂਜੀ ਹਾਂਜੀ
ਮੈਂ ਕਿਹਾ ਮੇਰੇ ਸਿਸਟਰ ਇਨ ਲੋਅ ਵੀ ਹੈਗੇ ਜੰਮੂ ਉੱਥੇ ਉੱਥੇ ਅਹ ਪਹਿਲਾਂ ਤੇ ਉਹ ਸ਼ਾਇਦ ਉੱਧਰ ਰਹਿੰਦੇ ਸੀ ਰਿਹਾੜੀ
ਅੱਛਾ
ਹਾਂਜੀ ਹੁਣ ਉੱਥੇ ਜਾਨੀਪੁਰ ਵੱਲ ਰਹਿੰਦੇ
ਅਸੀਂ ਵੀ ਜਾਨੀਪੁਰ ਸਾਈਡ ਹੀ ਰਹਿਣੇ ਮੇਨ ਰੋਡ ਤੇ ਸਾਡਾ ਘਰ, ਤਾਂ ਹੀ ਤੁਹਾਨੂੰ ਟੈਫਿਕ ਆਵਾਜ਼ ਜ਼ਿਆਦਾ ਆ ਰਹੀ ਹੋਣੀ ਏ।
ਹਾਂਜੀ ਹਾਂਜੀ ਸਾਡਾ ਵੀ ਮੇਨ ਰੋਡ ਤੇ ਹੀ ਏ ਪਰ ਮੈਂ ਛੱਤ ਤੇ ਆਈ ਹਾਂ ਨਾ ਫਿਰ ਉਹ ਅਹ ਥਲੇ ਬੱਚੇ ਸ਼ੋਰ ਮਚਾਉਂਦੇ ਆ ਹਨ ਨਾ ਫੇਰ ਵੱਲ
ਦੀਦੀ ਸਾਡਾ ਹਾਈਵੇ ਹੈ ਨਾ ਸਾਡੇ ਭਾਵੇਂ ਛੱਤ ਚਲੇ ਜਾਓ ਆਵਾਜ਼ ਆ ਨ ਆ ਸਾਡੇ ਪੂਰੇ ਦਿਨ ਰਾਤ ਚਲਦਾ ਰੋਡ ਹਾਂ
ਠੀਕ ਏ
ਅੱਛਾ
ਮੇਰੇ ਨਾਨਕੇ ਵੀ ਉੱਥੇ ਨੇ ਸ਼ਾਇਦ ਤੁਸੀਂ ਸੁਣਿਆ ਵੀ ਹੋਏਗਾ ਪਰਸ਼ੋਤਮ ਸਿੰਘ
ਹਾਂਜੀ ਸੁਣਿਆ ਏ ਨਾਮ ਮੈ
ਹਾਂਜੀ ਪੁਰਸ਼ੋਤਮ ਸਿੰਘ ਨਾਨੀ ਜੀ ਤੇ ਪੂਰੇ ਹੋ ਗਏ ਨੇ ਨਾਨਾ ਜੀ ਹੈਗੇ ਨੇ ਔਰ ਮਾਮਾ ਜੀ ਵੀ ਨੇ ਤਿੰਨ ਮਾਮਾ ਸੀ
ਹਾਂਜੀ ਮੈਂ ਨਾਮ ਸੁਣਿਆ ਵੇ ਕਿਸੇ ਦੇ ਮੂੰਹ ਚੋ ਪਤਾ ਨਹੀ ਮੈ ਕੀ ਦੇ ਮੂੰਹ ਚੋ ਸੁਣਿਆ ਵੈ ਪਰ ਸੁਣਿਆ ਨਾਮ ਐਮੀ ਪੁਰ ਸਾਈਡ ਨਾ
ਹਾਂਜੀ ਹਾਂਜੀ
ਤੇਰੀ ਨਾ
ਜਾਨੀਪੁਰ ਨੀ ਰਹਿੰਦੇ ਉਹ ਨਾਮ ਤੇ ਮੈਨੂੰ ਪਤਾ ਨੀ ਹੈਗਾ ਏਰੀਏ ਦਾ ਵੈਸੇ ਮੇਨ ਉਹਨਾਂ ਦੇ ਸਪੇਅਰ ਪਾਰਟ ਦੀ ਦੁਕਾਨ ਹੈਗੀ ਏ ਉੱਥੇ ਜੰਮੂ ਚ ਨਾ ਅ ਮੋਟਰਸਾਈਕਲ ਵਗੈਰਾ ਸਪੇਅਰ ਪਾਰਟ ਦੀ ਦੁਕਾਨ ਏ ਨਾਂ ਦੀ
ਅੱਛਾ
ਹਾਂਜੀ ਤੇ ਮਾਮਾ ਜੀ ਦਾ ਮੇਰੇ ਨਾਮ ਹੈਗਾ ਤਰਸੇਮ ਸਿੰਘ
ਮੈਂ ਸੁਣੇ ਦੇ ਏ ਕਿਉਂਕਿ ਮੈਂ ਜਿਤਨਾ ਘੁੰਮੀ ਦੀ ਆ ਨਾ ਜੰਮੂ ਮੈਂ ਜਦ ਤਰ ਏਧਰ
ਹਾਂਜੀ ਮੇਰੇ ਮਾਮੀ ਜੀ ਮੇਰੇ ਮਾਮੀ ਜੀ ਵੀ ਜਾਨੀਪੁਰ ਦੇ ਨੇ। ਜਾਨੀਪੁਰ ਦੇ ਨੇ ਮੇਰੇ ਮਾਮੀ ਜੀ। ਜਿਹੜੇ ਵੱਡੇ ਮਾਮੀ ਜੀ ਹੈ ਨਾ, ਉਹ ਜਾਨੀਪ
ਜਾਨੀਪੁਰ ਨਹੀ ਹਾ ਮਤਲਬ ਸਾਡੀ ਜਿਹੜੀ ਰੋਡ ਹੈ ਨਾ ਮੇਨ ਹਾਈਵੇ ਏ, ਉਹ ਹਾਈਵੇ ਜਾਨੀਪੁਰ ਜਾ ਰਹੇ ਆ ਸਿੱਧਾ ਹਾਈ ਕੋਰਟ ਹਾਂਜੀ ਹਾਈ ਕੋਟ ਸਾਡੇ ਘਆਰ ਦੇ ਕੋਲ ਤੋਂ ਦਸ ਪੰਦਰਾਂ ਮਿੰਟ ਦੀ ਦੂਰੀ ਤੇ ਹੈ।
ਅੱਛਾ -ਅੱਛਾ ਠੀਕ ਹੈ ਜੀ।
ਚਲਦਾ ਹੀ ਰਹਿੰਦਾ ਚੋਵੀ ਘੰਟੇ ਦਿਨ ਰਾਤ ਹੈ ਮੇਨ ਰੋਡ ਚੱਲਣਾ ਹੀ ਚੱਲਣਾ।
ਹਾਂਜੀ। ਹੋਰ ਦੱਸੋ ਅ ਕੋਈ ਬਹੁਤ ਜੰਮੂ ਬਹੁਤ ਸਪੈਸ਼ਲ ਚੀਜ਼ਾਂ ਕੋਈ ਰੈਸਪੀ ਮਤਾ ਜੋ ਵਧੀਆ ਉੱਥੇ ਮਿਲਦੀ ਹੋਏ।
ਜੰਮੂ ਤੇ ਰਾਜਮਾਂ ਚਾਵਲ ਜ਼ਿਆਦਾ ਤਰ ਲੋਕ ਖਾਂਦੇ ਆ। ਘਰ ਘਰਾਂ ਵਿੱਚ ਕੋਈ ਫੰਕਸ਼ਨ ਚਲੋ ਏ ਕਿੱਧਰੇ ਵੀ ਚੱਲ ਜੋ ਤੁਸੀਂ।
ਉਹੂੰ ਉੱਥੇ ਜਮ ਹਾਂਜੀ ਜੰਮੂ ਦੇ ਤਾਂ ਬਹੁਤ ਸ਼ ਸਪੈਸ਼ਲ ਚੀਜ਼ਾਂ ਏ ਜਖਣੀ ਆ ੲ ਜੋ ਸਾਡੇ ਇੱਧਰ ਨੀ ਮਿਲਦੀਆਂ। ਕੜਮ ਇਹੋ ਜਿਹੀਆਂ ਚੀਜ਼ਾਂ ਹਾਂਜੀ -ਹਾਂਜੀ -ਹਾਂਜੀ ਇਹੋ ਜਿਹੀਆਂ ਬਹੁਤ
ਰਾਜਮਾ ਵੀ ਉਸ ਸਾਈਡ ਨਹੀ ਮਿਲਦੇ, ਅਥੇ ਬੜੇ ਬਰੀਕ ਰਾਜਮਾ ਉਥੇ ਥੋੜੇ ਵਡ ਵੱਡੇ ਵੱਡੇ ਨੇ ਤੇ ਬਹੁਤ ਜ਼ਿਆਦਾ ਬਰੀਕ ਰਾਜਮਾਂ
ਹਾਂਜੀ
ਹਾਂਜੀ ਏਥੇ ਬੜੇ ਬਰੀਕ ਰਾਜਮਾਂ ਮਿਲਦੇ ਆ।
ਵਾਹਿਗੁਰੂ ਜੀ।
ਉਰੇ ਵਿੱਚ ਇਮਲੀ ਵਗੈਰਾ ਪਾ ਕੇ ਬਣਾਂਦੇ ਆ। ਰਾਜਮਾਂ ਉਹਦੇ ਵਿੱਚ
ਅੱਛਾ -ਅੱਛਾ
ਹਾਂਜੀ ਇੱਧਰ ਕੋਈ ਵੀ ਪ੍ਰੋਗਰਾਮ ਮੋਇਆ ਕੋਈ ਕਿਜ ਕੋਈ ਆ ਰਿਹਾ ਹੋਏ, ਕੋਈ ਜਾ ਰਿਹਾ ਹੋਏ, ਕੋਈ ਪਾਠ ਹੋਏ, ਕੁਛ ਹੋਏ ਰਾਜਮਾਂ ਚਾਵਲ ਤੇ ਹੋਣੇ ਹੀ ਹੋਣ
ਹਾਂ ਸਪੈਸ਼ਲ ਏਨਾ, ਉਥੋਂ ਦੇ ਰਾਜ ਚਾਵਲ ਜੰਮੂ ਦੇ ਜੰਮੂ ਦੀ ਸਪੈਸ਼ਲਿਟੀ ਹੈ ਇੱਥੇ ਦੀ ਸਾਡੀ
ਹਰਿਆਣਾ ਕਿਉਂਕਿ ਮੈਂ ਵੀ ਹਰਿਆਣਾ ਤੋਂ ਹੀਈ ਆ ਨਾ
ਅੱਛਾ ਅੱਛਾ ਠੀਕ ਹੈ ਠੀਕ
ਤੇ ਉਹ ਮਰਜੀ ਬਣਾ ਲੋੋ ਛੋਲੇ ਪੂੜੀਆਂ ਭਟੂਰੇ ਜੋ ਮਰਜ਼ੀ ਹਾਂ ਸਭ ਕੁਛ ਚੱਲਦਾਹਾ ਹੈ
ਹਾਂਜੀ ਇਹ ਤੇ ਹੈ ਸਭ ਕੁਛ ਵਧੀਆ ਲੱਗਦਾ
ਹਾਂਜੀ ਹਾਂਜੀ ਇਥ ਹੈ ਕਿ ਇਧਰ ਜਿਆਤਰ ਰਾਜਮਾਂ ਚਾਵਲ ਹੋ ਗਏ ਜਖਣੀ ਹੋ ਗ ਰ ਨਿੰਦੜੂ ਵਗੈਰਾ ਹੋ ਗਏ
ਹ ਮੈਂ ਖਾਧੇ ਦੇ ਨ ਕਦੀ ਮੈਂ ਅ ਆਪਣੀ ਸਿਸਟਰ ਇਨਲ ਕੋਲ ਨਾ ਨਾਮ ਸੁਣਦੀ ਰਹਿੰਦੀ ਹਾਂ ਅੱਜ ਮੈਂ ਕੜੰ ਬਨ ਹੋਇਆ
ਹਾਂਜੀ ਉਹੀ ਹੈ ਗੰਢ ਗੋਭੀ ਜਗ੍ਹਾਧ ਵੀ ਮਿਲਦੀ ਹੈ ਤੇਧਰ ਕੜਮ ਕਹਿੰਦੇ ਉਧੁਰ ਗੰਢ ਗੋਭੀ ਕਹਿੰਦੇ ਆ ਹਾਂਜੀ ਕਡਮਦੇ ਗੰਢ ਗੋਭੀ ਕਹਿੰਦੇ ਆ
ਅੱਛਾ ਤੇ ਇੱਕੋ ਪਤਾ ਨੀ ਇਝ ਅਹ ਲੰਬੇ ਲੰਬੇ ਐਜ ਸਿੰ ਨਹੀਂ ਉਹ ਇਝ ਸੱਪ
ਆਹੋ ਆਹੋ ਉਹ ਵਾਲ ਚ ਗਰਾਉਡ ਚ ਨਿਕਲੇ ਹੁੰਦੇ ਆ
ਜ ਉਹ ਸਬਜ਼ਜੀ ਉਹ ਵੀ ਬਣਾਉਂਦੀ ਰਹਿੰਦੀ ਹੈ ਸਬਜ਼ੀ ਅਹ ਲਸੂੜੇ ਪਤਾ ਨੀ ਉਹਨੂੰ ਕੀ ਕਹਿੰਦਾ ਲਸੂੜਾ
ਪਤਾ ਨ ਮੈਂ ਵੀ ਇੱਕ ਦੋ ਵਾਰੀ ਖਾਧੀ ਮੈਨੂੰ ਖੁਦ ਨੀ ਪਤਾ ਮੈਂ ਲਿਆਂਦੀ ਨੀ ਮੈਂ ਜਾਣਦੀ ਨੀ ਕਿ ਮੈਂ ਖੁਦ ਜਗਾਦਰੀ ਦੀ ਹਾਂ ਜੋ ਚੀਜ਼ਾਂ ਮੈਨੂੰ ਪਤਾ ਹੁੰਦੀਆਂ ਮੈਂ ਉਹ ਲੈਂਦੀ ਆ ਇ ਕਦੇ ਭਸ਼ ਛਵੀ ਅਲੱਗ ਹੈ ਨਾ
ਹਾਂਜੀ ਉਹ ਡੋਗਰੀ ਡੋਗਰੇ ਬੋਲਦੇ ਹੈ ਨਾ
ਹਾਂਜੀ ਅਸੀਂ ਹਾਂ ਅਸੀਂ ਕਹਿੰਦੇ ਹ ਬੈਂਗਣ ਤੇ ਲੋਕ ਕਹਿੰਦੇ ਆ ਭੱਠੇ ਬਹੁਤ ਜ਼ਦਾਸੀਂ ਕਹਿੰਦੇ ਆ ਭੇ ਇੱਥੇ ਲੋਕ ਕਹਿੰਦੇ ਆ ਨਹੀਂ ਨੰਦੜੂ ਨੰਦੜੂ ਕਹਿੰਦੇ ਆ
ਹੈਲੋ
ਹੈਲੋ
ਹੈਲੋ
ਹੈਲੋ ਹੈਲੋ
ਹੈਲੋ
ਹੈਲੋ
ਹੈਲੋ ਤੁਹਾਡੀ ਆਵਾਜ਼ ਕੱਟ ਗਈ ਸੀ ਵਿਚ
ਫੋਨ ਲੌਕਡ ਹੋ ਗਿਆ ਸੀ ਨੰਦੜੂ ਕਹਿੰਦੇ ਆ, ਇੱਥੇ ਲੋਕ ਕਹਿੰਦੇ ਆ ਭੇ, ਇੱਥੇ ਕਹਿੰਦੇ ਆ ਨੰਦੜੂ ਬਹੁਤ ਜਿਆਦਾ ਅਲੱਗ ਅਲੱਗ ਸਜਾਇਆ
ਠੀਕ ਠੀਕ
ਹਾਂਜੀ ਇਸ ਕਰਕੇ ਬੋਲਦੇ ਕੁਛ ਹੈ ਚੀਜ਼ਾਂ ਉਹੀ ਹੈ ਬਸ ਬਣਾਉਣ ਬਨਾਉਣ ਦਾ ਫ਼ਰਕ ਹੈ।
ਹਾਂ ਇਹ ਤੇ ਹੈ ਹਰ ਜ ਜਿੱਥੇ ਜਾਓ ਵੱਖਰੀ ਵੱਖਰੀ ਤੇ ਚੀਜ਼ਾਂ ਮਿਲਦੀਆਂ ਨੇ ਬਣਾਉਣ ਨੂੰ ਅਲੱਗ ਅਲੱਗ ਤਰ੍ਹਾਂ ਚੀਜ਼ਾਂ ਉਹੀ ਹੁੰਦੀਆਂ ਬਣਾਉਂਦੇ। ਬਣਾਉਂਦੇ ਕੁਛ ਕਿਸੇ ਹੋਰ
ਹਾਂਜੀ ਜੇ ਅੱਜ ਅਸੀਂ ਖੱਟਾਂ ਘੱਟ ਪਾਉਂਦੇ ਹਾਂ ਨਹੀਂ ਪਾਉਦੇ ਰਾਜਮਾਜ ਵਗੈਰਾ ਚ ਖੱਟਾ ਇੱਥੇ ਲੋਕ ਖੱਟਾ ਜਦ ਤੱਕ ਨਾ ਪਾਉ ਤ ਸਬਜੀ ਨ ਨਹੀਂ ਖਾਂਦੇ
ਹਮ ਇਹ ਤੇ ਹੈ ਉੱਥੋਂ ਦੇ ਅ ਉਹ ਵੀ ਬੜਾ ਅੰਬਲ ਅੰਬਲ ਬੜਾ ਸਪੈਸ਼ਲ ਹੈਗਾ ਠੀਕ ਹੈ ਜੀ ਟਾਈਮ ਓਵਰ ਹੋ ਗਿਆ ਤੁਸੀਂ ਉਹਨੂੰ ਕਾਲ ਕਰ ਦੁਬਾਰਾ ਠੀਕ ਓਕੇ ਜੀ